ਹਂ। ਹੈਲ ਹਾਂ ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਭੈਣ ਜੀ ਦੱਸੋ ਕੀ ਹਾਲ ਨੇ ਤੁਹਾਡੇ।
ਵਧੀਆ ਠੀਕ ਆ ਮੈਂ ਤੁਸੀਂ ਸੁਣਾਓ?
ਹਾਂਜੀ ਮੈਂ ਵੀ ਵਧੀਆ ਹੈਗੀ ਹਾਂ ਹੋਰ ਕੀ ਕਰ ਰਹੇ ਸੀਗੇ?
ਕੁਛ ਨਹੀਂ ਬਸ ਮੈਂ ਥੋੜਾ ਜਿਹਾ ਔਡਰ ਮੰਗਾਇਆ ਸੀ ਉਹੀਓ ਚੌਮਿਨ ਵਗੈਰਾ ਬੱਚਿਆਂ ਵਾਸਤੇ ਉਹੀਓ ਖਾ ਰਹੇ ਸੀ ਅਸੀਂ ਲੋਕ।
ਚੰਗਾ ਤੁਸੀਂ ਔਡਰ
ਹਾਂਜੀ ਹਾਂਜੀ ਸਵੀਗੀ ਤੋਂ ਮੰਗਵਾਇਆ ਸੀ।
ਅੱਛਾ।
ਹਾਂਜੀ।
ਹਜੇ ਨਹੀਂ ਹਜੇ ਤੇ ਘਰ ਹੀ ਬਣਾਉਣ ਦਾ ਜ਼ਿਆਦਾ ਰੱਖਦੇ ਹੈਗੇ ਆ ਕਿ ਘਰ ਹੀ ਬਣਾ ਲਈਏ ਉਸ ਤੋਂ ਬਾਅਦ ਅਸੀਂ ਕੀ ਕਹਿੰਦੇ ਨੇ ਬਾਹਰ ਦਾ ਅਸੀਂ ਜ਼ਿਆਦਾ ਪਸੰਦ ਨਹੀਂ ਕਰਦੇ ਹੈਗੇ ਘਰ ਦਾ ਹੀ ਪਸੰਦ ਕਰਦੇ ਹੈਗੇ। ਘਰ ਹੀ ਬਣਾ ਕੇ ਨਾਲੇ ਬੱਚਿਆਂ ਨੂੰ ਇੱਕ ਹੈਲਦੀ ਫੂਡ ਹੋ ਜਾਂਦਾ ਹੈਗਾ ਤੇ ਇਸ ਕਰਕੇ ਅਸੀਂ ਘਰ ਹੀ ਅ ਬਣਾ ਗ ਕੇ ਦੇ ਦੇਗਾ ਬੱਚਿਆਂ ਨੂੰ
ਅੱਛਾ ਅੱਛਾ ਨਹੀਂ ਬੱਚੇ ਹੀ ਔਡਰ ਲਗਾ ਦਿੰਦੇ ਨੇ ਆਪੇ ਈ ਔਫਰ ਉਫਰ ਦੇੰਦੇ ਨੇ ਔਫਰ ਆਏਆ ਐ। ਆਪੇ ਈ ਔਡਰ ਲਗਾ ਦਿੰਦੇ ਨੇ ਕਦੇ ਚੌਮਿਨ ਕਦੇ ਪਾਸਤਾ ਕਦੇ ਕੁਝ ਹਾਂਜੀ।
ਅਸੀਂ ਅ ਮਤਲਬ ਮੈਂ ਤੇ ਜ਼ਾਦਾਤਰ ਐਹੀ ਕਰਦੀ ਹੈਗੀ ਆਂ ਕਿ ਘਰ ਹੀ ਬਣਾਵਾਂ ਅ, ਭਾਵੇਂ ਮੈਂ ਤੇ ਚੌਮਿਨ ਵੀ ਮੈਂ ਘਰ ਹੀ ਅਹ ਆਟੇ ਦੇ ਬਣਾ ਦਿੰਦੀ। ਹੈਗੀ ਆ ਤੇ ਉਹ ਵੀ। ਮੈਦਾ ਨੁਕਸਾਨ ਹੀ ਕਰਦਾ। ਹੈਗਾ ਹੈ ਸਰੀਰ ਨੂੰ ਜਿੰਨਾ ਵੀ ਕਹਿ ਲਓ। ਫਾਸਟ ਫੂਡ ਅਗਰ ਦੇਖਿਆ ਜਾਏ ਤਾਂ ਉਹ ਨੁਕਸਾਨ ਹੀ ਕਰਦਾ। ਮੈਂ ਕੋਸ਼ਿਸ਼ ਇਹੀ ਕਰਦੀ ਹਾਂ। ਕਿ ਮੈਂ ਘਰ ਦਾ ਹੀ ਖੁਦ ਵੀ ਖਾਵਾਂ ਨਾਲ ਬੱਚਿਆਂ ਨੂੰ ਵੀ ਖਾਵਾਂ। ਕਿਉਂਕਿ। ਅਹ ਘਰ ਵਰਗੀ ਰੀਸ ਨਹੀਂ ਹੁੰਦੀ ਹੈਗੀ ਹੈ। । ਬਾਜ਼ਾਰ ਤਾਂ ਜਿੰਨਾ ਵੀ ਖਾ ਲੋੋ ਇੱਕ ਤੇ ਘਰ ਚ ਸਬਰ ਹੁੰਦਾ ਹੈਗਾ। ਕਿ ਹਾਂਜੀ ਤੁਸੀਂ ਬੱਚੇ ਨੇ ਅਗਰ ਹੋਰ ਮੰਗ ਲਿਆ ਤੇ ਹੋਰ ਬਣਾ ਦਿੱਤਾ ਆ। ਘਰ ਚ ਹੋਰ ਵੀ ਹੈ ਸਬ ਜਨੇ ਤੇ ਉਹ ਵੀ ਖਾ ਲੈਂਦੇ ਹੈਗੇ ਨੇ।
ਉਹ ਤੇ ਹੈ ਬੱਚੇ ਮੰਨਦੇ ਕਿੱਥੇ ਨੇ ਅੱਜ - ਕੱਲ ਦੇ ਵੱਡੇ ਹੋ ਗਏ ਨੇ। ਹੁਣ ਆਪਣੀ ਮਰਜ਼ੀ ਜੋ ਮੰਨੇ ਆਪ ਫੋਨ ਓਨਾਂ ਕੋ ਲੈ
ਹਾਂਜੀ।
ਫੋਨ ਉਹਨਾਂ ਕੋਲ ਹੇ ਫੋਨ ਤੇ ਆਪਣਾ ਦੇਖਿਆ। ਕਿ ਔਫਰ ਚੱਲ ਰਿਹਾ ਹੈ ਕਿਹੜੇ। ਉਹਦੇ ਤੇ ਤੁਰੰਤ ਪਾਰਸਲ ਮੰਗਵਾ ਲੈਂਦੇ ਨੇ। ਆਉਂਦਾ। ਤਾਂ ਸਾਨੂੰ ਪਤਾ ਚੱਲਦਾ ਹਾਂ ਇਹ ਚੀਜ਼ ਮੰਗਾਈ ਹੈ ਖਾਣ ਲਗੇ ਨੇ।
ਉਹ ਤੇ ਅੱਜ - ਕੱਲ੍ਹ ਬੱਚੇ ਜਦ ਵੱਡੇ ਹੋ ਜਾਣ ਤੇ ਫੇਰ ਇਹੀ ਸਬ ਕਰਦੇ ਹੈਗੇ। ਨੇ ਕਿ ਅ ਬਸ ਕਿਹੜੇ ਵੇਲੇ ਹੋਇਆ ਤੇ ਔਡਰ ਕਰ ਲਏ ਤੇ। ਅਸੀਂ ਬਾਹਰੋਂ ਮੰਗਵਾ ਲਈਏ ਜੋ ਕੁਛ ਵੀ ਹੈਗਾ ਹੈ।
ਹਮ। ਅਸੀਂ ਲੋਕ ਤਾਂ ਨਹੀਂ ਖਾਂਦੇ ਹਾਂ। ਅਸੀਂ ਲੋਕ ਤਾਂ ਆਪਣਾ ਘਰ ਦੀ ਰੋਟੀ ਖਾਂਦੇ ਹਾਂ। ਉਹੀ ਉਹ ਹੈਲਦੀ ਹਉਦੀ ਹੇ ਫਾਸਟ ਫੂਡ ਨੁਕਸਾਨ ਵੀ ਕਰਦਾ ਵੇ।
ਅੱਜ ਕੱਲ੍ਹ ਤਾਂ ਬਥੇਰੇ ਓਪਸ਼ਨ ਹੈਗੇ ਨੇ। ਕਿ ਅਗਰ ਫਾਸਟ ਫੂਡ ਨੂੰ ਵੀ ਹੈਲਦੀ ਅਹ ਬਣਾ ਲੋ ਤੇ। ਉਹ ਵੀ ਅਹ ਅੱਛਾ ਬਣ ਜਾਂਦਾ ਹੈਗਾ ਹੈ। ਮੈਂ ਘਰ ਚ ਬੱਚੇ ਕਹਿੰਦੇ ਨੇ ਬਾਹਰ ਜਾ ਕੇ ਖਾਣਾ। ਮੈਂ ਕਿਹਾ ਮੈਂ ਤੁਹਾਨੂੰ ਬਾਹਰ ਦੀ ਚੀਜ਼। ਘਰ ਹੀ ਬਣਾ ਦਾਗੇ ਜਿੰਨਾ ਹੋ ਸਕੇ। ਤੁਸੀਂ ਘਰ ਦਾ ਹੀ ਲੋ ਬਾਹਰ ਪਤਾ ਨੀ। ਕਿੱਦਾਂ ਦਾ ਓਇਲ ਯੂਜ ਕਰਦੇ ਨੇ ਕਿੱਦਾਂ ਕਿਹੜੀ ਚੀਜ਼ ਕਿਸ ਤਰੀਕੇ ਨਾਲ ਬਣਾ ਰਹੇ ਨੇ ਤੇ। ਆਪਣਾ ਬਣਾਉਣ ਦਾ ਪਤਾ ਹੈ। ਕੇ ਕਿ ਅਸੀਂ ਜਿਹੜੀ ਵੀ ਚੀਜ਼ ਲਿਆਵਾਂਗੇ। ਉਹ ਤਾਜ਼ੀ ਲਿਆ ਕੇ ਤੇ ਤਾਜ਼ਾ ਹੀ ਬਣਾਉਣਾ ਹੈਗਾ ਹੈ।
ਹਾਂਜੀ।
ਇਸ ਕਰਕੇ ਚ।
ਹਾਂ। ਨੁਕਸਾਨ ਵੀ ਕਰਦਾ ਦਾ ਬਹੁਤ ਫਾਸਟ ਫੂਡ ਤੇ ਵੈਸੇ ਵੀ ਨ ਖਾਣਾ ਚਾਹੀਦਾ। ਨੁਕਸਾਨ ਕਰਦਾ ਕਿੰਨਾ ਹਾਂ।
ਹੋਰ ਫੇਰ ਤੁੰ। ਕੁਛ ਨੀ। ਮੈਂ ਬਸ ਓਹੀ ਤਿਆਰੀ ਕਰ ਰਹੀ ਸੀਗੀ ਬੱਚੇ। ਕਹਿ ਰਹੇ ਸੀ। ਇਹ ਕੋਚਿੰਗ ਤੋਂ ਆਏ ਹੈਗੇ ਹੈ ਤੇ ਮੰਮੀ ਕੁੱਝ ਬਣਾ ਕੇ ਦੇ ਦਵੋ। ਮੈਂ ਉਹੀ ਸੋਚ ਰਹੀ ਸੀਗੀ। ਅਹ ਬੇਟਾ ਕਹਿ ਰਿਹਾ ਸੀ ਮੰਮੀ ਮੈਨੂੰ ਨਾ ਜਿਵੇਂ ਕੋਚਿੰਗ ਵੀ ਚਾਹੀਦਾ ਆ ਸਕੂਲ ਵੀ ਚਾਹੀਦਾ ਨਾ। ਫੇਰ ਇੰਨਾ ਨੂੰ ਕੋਈ ਐਸੀ ਚੀ ਚੀਜ਼ ਬਣਾ ਕੇ ਦੇ - ਦੋ ਤੇ ਮੈਂ ਜੋ ਮੈਂ ਆਪਣੇ ਕੋਲ ਰੱਖਾ ਅ ਖਾ ਵੀ ਲਵਾਂ। ਔਰ ਖਰਾਬ ਵੀ ਨਾ। ਵੇਂ ਐਸੀ ਕਿਹੜੀ ਚੀਜ਼ ਹੈਗੀ ਏ। ਤੇ ਹੁਣ ਬੱਚਿਆਂ ਨੂੰ ਜਿਹੜੀ ਚੀਜ਼ ਪਸੰਦ ਹੁੰਦੀ। ਆਪਣੇ ਦੱਸਦੇ ਹੈਗੇ ਨੇ ਕਿ ਮਮੀ ਮੈਨੂੰ ਇਹ ਬਣਾ ਕੇ ਦੇ ਦੋ ਉਹੀ। ਮੈਂ ਆਪਣੀ ਪਸੰਦ ਦੀ। ਫਰਮਾਇਸ਼ਾਂ ਸਭ ਅਰਹੀਆਂ ਜੀ। ਫੇਰ ਕਹਿੰਦੇ ਨੇ ਕਿ ਮੈਨੂੰ ਸੱਤੂ ਦੇ ਲੱਡੂ ਬਣਾ ਦੋ। ਇੱਕ ਕਹਦਾ ਮੈਨੂੰ ਬੇਸਣ ਤੇ ਲੱਡੂ ਬਣਾ ਦੋ। ਫੇਰ ਬਸ ਇਹੀ ਹੈ ਕਿ ਬੱਚਿਆਂ ਦੇ ਸ਼ੌਕ ਜਿਹੜੇ ਆਉਂਦੇ ਨੇ ਤੇ। ਫੇਰ ਘਰ ਹੀ ਬਣਾ ਦੇਦੇ ਨੇ ਬਾਹਰ ਤਾਂ। ਫਿਰ ਬਾਹਰ ਦਾ ਬੱਚੇ ਪਸੰਦ ਹੀ ਨਹੀ ਕਰਦੇ ਨੇ ਮੈਂ ਬਾਹਰੋਂ ਵੀ ਅਗਰ ਲਿਆ ਕੇ ਦੇ ਦਵਾਂ ਨਾ ਉਹ ਕਹਿੰਦੇ ਨੇ ਮੰਮੀ ਤੁਹਾਡੇ ਵਾਲਾ ਟੇਸਟ ਨਹੀ ਆ ਰਿਹਾ ਹੈਗਾ ਇਸ ਕਰਕੇ ਉਹ ਘਰ ਹੀ ਬਣਾਉਣਾ ਮਤਲ ਘਰ ਦੇ ਹੀ ਸ਼ੁਰੂ ਤੋਂ ਹੀ ਬਾਏ ਬਰਥ ਹੀ ਉਹਨਾਂ ਨੇ ਮੈ ਜਿੰਨਾ ਵੀ ਹੋ ਸਕੇ ਮੈਂ ਘਰ ਹੀ ਬਣਾ ਕੇ ਦਿੱਤਾ ਹੈਗਾ ਬਾਹਰ ਦਾ ਘੱਟ ਹੀ ਦਿੱਤਾ ਹੈਗਾ।
ਅੱਛੀ ਗੱਲ ਹੈ ਤੁਹਾਡੇ ਬੱਚੇ ਖਾ ਲੈਂਦੇ ਨੇ ਘਰ ਦਾ ਹੈਲਦੀ ਚੀਜ਼ ਆ ਖਾਓ ਅੱਛਾ ਹੈ। ਆ ਨੁਕਸਾਨ ਵੀ ਤੇ ਕਿੰਨਾ ਕਰਦਾ ਵੇਖ, ਹੁਣੇ ਨੀ ਪਤਾ ਚੱਲਦਾ ਬਾਅਦ ਵਿੱਚ ਫਿਰ ਕਦੇ ਕੋਈ ਕ ਕਦੇ ਪੇਟ ਦਰਦ, ਕਦੇ ਕੁੱਛ ਏ ਲੱਗੇ ਰਹਿੰਦੇ ਨੇ ਬੱਚੇ ਫਿਰ।
ਹਾਂਜੀ ਇਹ ਗੱਲ ਤੇ ਹੈ ਜਿੰਨਾ ਵੀ ਕਹਿ ਲਵੋ ਬਾਹਰ ਦਾ ਨੁਕਸਾਨ ਤੇ ਕਰਦਾ ਹੀ ਹੈਗਾ, ਕਦੇ ਪੇਟ ਦਰਦ ਹੋ ਗਿਆ, ਨਾਲੇ ਹੁਣ ਅੱਜ ਅੱਜ ਕਲ ਗਰਮੀ ਦਾ ਮੌਸਮ ਹੈਗਾ ਐ, ਗਰਮੀ ਦੇ ਮੌਸਮ ਚ ਹੁਣ ਬਾਹਰ ਜਿੰਨਾ ਵੀ ਖਾ ਤੇ ਲਓ। ਪਰ ਉਹ ਕਿਤੇ ਨਾ ਕਿਤੇ ਨੁਕਸਾਨ ਹੀ ਕਰ। ਹੁੰਦਾ ਹੈਗਾ ਐ। ਕਿਉਂਕਿ ਪਤਾ ਨੀ ਕਿੰਨੇ ਦਿਨ ਦਾ ਰੱਖਿਆ ਹੋਇਆ ਏ। ਜਾਂ ਫਰੈਸ਼ ਬਣ ਰਿਹਾ ਜਾਂ ਨਹੀਂ ਬਣ ਰਿਹਾ ਐ ਤੇ ਫਿਰ ਉਹ ਅਹ ਬਾਹਰ ਦੇ ਖਾਣੇ ਤੇ ਹਜੇ ਡਿਪੈਂਡ ਨਹੀਂ ਰਹਿ ਸਕਦੇ ਹੈਗੇ ਨਾ ਕਿ ਅਸੀਂ ਆਪ ਖਾ ਕਰ ਲਈਏ ਉੱਥੇ ਦਾ ਫਿਰ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਬੱਚੇ ਦੀ ਪੜ੍ਹਾਈਆਂ ਵੀ ਹੁੰਦੀਆਂ ਨੇ ਕਿਤੇ ਨਾ ਕਿਤੇ ਇਹ ਸਭ ਚੀਜ਼ਾਂ ਪੜ੍ਹਾਈ ਤੇ ਵੀ ਫੇਰ ਫਰਕ ਪੈਂਦਾ ਤਬੀਅਤ ਠੀਕ ਹੋਏਗੀ ਤੇ ਬੱਚੇ ਮਨ ਲਗਾ ਕੇ ਪੜ੍ਹਨਗੇ।
ਹਾਂਜੀ ਉਹ ਤੇ ਹੈਈਏ ਆ ਸਹੀ ਗੱਲ ਏ।
ਹਾਂਜੀ ਹੋਰ ਦੱਸੋ ਤੁਸੀਂ ਕੀ ਕਰ ਰਹੇ ਸੀ ਹੋਰ
ਬਸ ਉਹੀ ਉਹ ਬੈਠੀ ਹੋਈ ਸੀ ਬੱਚਿਆਂ ਦੇ ਨਾਲ ਹੀ ਉਹਨਾਂ ਨੂੰ ਬੱਚਿਆਂ ਨੂੰ ਮਨਾ ਕਰਦੀ ਆ ਮੰਨਦੇ ਨੀ ਨੇ ਮੈਂ ਕਿਹਾ ਘਰ ਜੋ ਖਾਨਾ ਦੱਸਦਿਆਂ ਕਰੋ ਘਰ ਹੀ ਬਣਾ ਦਾਂਗੇ ਬਾਹਰ ਦਾ ਨਾ ਮੰਗਾਇਆ ਕਰੋ ਲੇਕਿਨ ਬੱਚਿਆਂ ਨੂੰ ਘਰ ਸਮਝ ਹੀ ਨਹੀ ਆਉਂਦਾ ਔਡਰ ਲਗਾ ਦਿੰਦੇ ਨੇ ਕੱਲ ਵੀ ਬੇਟੀ ਨੇ ਮੰਗਾ ਲਈ ਓਨੇ ਉਹ ਬਰਿਆਨੀ ਮੰਗਵਾ ਲਈ ਵੈਜ ਬਰਿਆਨੀ ਉਹ ਕਬਾਬ ਪਰਾਂਠਾ ਮੰਗਵਾ ਲਿਆ ਹਾਂ ਮੈਨੂੰ ਕਹਿੰਦੀ ਹੈ ਤੁਸੀ ਵੀ ਖਾਓ ਮੇ ਕਹਿ ਮੈਨੀ ਕਹਿ ਨੀ ਆ ਬੇਟਾ ਮੈਨੂੰ ਨਾ ਖਇਆ ਕਰ ਕਹਿੰਦੇ ਨੇ ਮੰਮੀ ਏਕ ਗ੍ਰਹਿ ਖਾ ਕੇ ਦੇਖੋ ਸੁਆਦ ਹ ਸੁਆਦ ਹ ਉਹ ਬਾਹਰ ਤੇ ਕੀ-ਕੀ ਪਾਉਂਦੇ ਨੇ ਸਆਦ ਲਗਦਾ ਹੀ ਹੈ ਫਿਰ ਕਿੜੀ ਕਿਹੜੀ ਸੌਸ ਪਾਂਗੇ ਕਿਹੜਾ ਔਇਲ ਪਾ ਰੇ ਨੇ ਸਾਨੂੰ ਕੀ ਪਤਾ ਤੇ ਬਾਦ ਚ ਚੀਜ਼ ਸਵਾਦ ਲੱਗਦੀ ਹੈ ਪਤਾ ਬੱਚਿਆਂ ਨੂੰ, ਹਾਂ।
ਹਾਂਜੀ, ਤੇ ਬਾਹਰ ਦਾ ਸਵਾਦ ਸਵਾਦ ਵਾਸਤੇ ਤਾਂ ਕੁਛ ਵੀ ਪਾ ਦਿੰਦੇ ਹੈਗੇ ਨੇ, ਏਨਾ ਵੀ ਅਹ ਸਵਾਦ ਹੋਣਾ ਚਾਹੀਦਾ ਏ, ਬਸ ਉਹ ਸਵਾਦ ਦੇ ਪਿੱਛੇ ਤੇ ਸਭ ਭੱਜਦੇ ਹੈਗੇ ਨੇ। ਜੰਕ ਫੂਡ ਜਿੰਨਾ ਹੋ ਸਕੇ ਸਵਾਦ ਤੋਂ ਸਵਾਦ ਹੁੰਦਾ ਆ। ਇਸੇ ਸਵਾਦ ਦੇ ਪਿੱਛੇ ਲੋਕ ਭੱਜਦੇ ਨੇ। ਜਿੰਨਾ ਵੀ ਕਹਿ ਲਓ ਹਰ ਬੰਦਾ ਭੱਜਦਾ ਹੀ ਹੈਗਾ। ਹੁਣ ਘਰ ਦੇ ਖਾਣੇ ਨੂੰ ਉਹ ਬਾਹਰ ਦੇ ਨਾਲ ਕੰਪੇਅਰ ਕਰਦੇ ਹੈਗੇ ਨੇ ਫੇਰ ਜਿੰਨਾ ਘਰ ਦਾ ਫਾਇਦੇਮੰਦ ਹੁੰਦਾ ਏ, ਉਨ੍ਹਾਂ ਬਾਹਰ ਦਾ ਫਾਇਦੇਮੰਦ ਥੋੜ੍ਹੀ ਨਾ ਹੁੰਦਾ ਹੈਗਾ।
ਉਹ ਤੇ ਹੈ ਹੀ ਐ। ਘਰ ਅਸੀਂ ਦਾਲ ਸਬਜ਼ੀ ਲਿਆਣੇ ਆ, ਆਪਣੇ ਹੱਥ ਨਾਲ ਧੋ ਕੇ, ਸਾਫ਼ ਕਰਕੇ ਬਣਾਣੇ ਆ ਉਸ ਸਾਨੂੰ ਸਹੀ ਸਾਫ਼ ਸੁਥਰੀ ਬਣਾਣੇ ਆ, ਬਾਹਰ ਕੀ ਕਰ ਰਹੇ ਨੇ ਧੋ ਰਹੇ ਨੇ ਨੀ ਧੋ ਰਹੇ ਨੇ। ਕਿਵੇਂ ਬਣਾ ਰਹੇ ਨੇ ਸਾਨੂੰ ਕੀ ਪਤਾ।
ਕਈ ਵਾਰ ਤਾਂ ਮੈਂ ਦੇਖੀ ਕਈ ਵਾਰ ਮੈਂ ਦੇਖਿਆ ਹੈਗਾ ਕਦੀ ਨਿਕਲ ਜਾਓ ਕਿਸੇ ਫਾਸਟ ਫੂਡ ਜਾਂ ਚਾਟ ਵਗੈਰਾ ਚ ਕਿਤੇ ਖੜੇ ਹੋਏ ਦੇਖੋ ਤੇ ਲੋਕੀ ਕੀ ਕਰਦੇ ਜਿਵੇਂ ਚੌਮਮੀਨ ਬਾਲਦੇ ਹੈਗੇ ਨੇ ਚੌਮਿਨ ਬਾਲ ਰਹੇ ਹੈਗੇ ਨੇ ਮੈਨੂੰ ਪਤਾ ਨੀ ਕਿੱਦਾਂ ਦੇ ਉਹਦੇ ਤੇ ਲੱਕੜ ਦੇ ਫੱਟੇ ਤੇ ਈ ਰੱਖ ਕੇ ਤੇ ਔਦੇ ਤੇ ਹੀ ਸੁਕਾੰਦੇ ਨੇ ਸਭ ਕਰਦੇ ਨੇ ਓਹਨਾ ਨੂੰ ਇੱਕ ਵਾਰੀ ਸਾਫ਼ ਕੀਤਾ ਨਾ ਕੁੱਛ ਕੀਤਾ ਓਹ ਉਸੇ ਤੇ ਉਬਾਲ ਦੇ ਹੋਏ ਉਹਦੇ ਤੇ ਹੀ ਰੱਖ ਦਿੱਤੇ ਨਾ ਉਹਨਾਂ ਨੇ ਕੋਈ ਸਫ਼ਾਈ ਦਾ ਧਿਆਨ ਦੇਣਾ ਹੈਗੈ, ਤੇ ਓਦੋਂ ਤਾਂ ਨਾ ਮੇਰਾ ਜੀਅ ਇਦਾਂ ਈ ਹੁੰਦਾ ਆ ਕਿ ਬਾਹਰ ਦਾ ਖਾਣਾ ਠੀਕ ਹੈ ਕਦੇ ਅਹ ਖਾ ਲਿਆ ਹੋਇਆ, ਮਹੀਨੇ ਚ ਇਕ ਅੱਧੀ ਵਾਰੀ ਖਾ ਲਿਆ ਫੇਰ ਮੈਂ।
ਹ
ਰੋਜ਼ਮਰਰਾ ਦੇ ਵਿੱਚ ਮੈਂ ਇਹ ਚੀਜ਼ ਬਿਲਕੁਲ ਵੀ ਨਹੀਂ ਕਹਿੰਦੀ ਹੈਗੀ ਆਂ, ਕਿ ਇਹ ਤੁਸੀਂ ਕੰਮ ਕਰੋ ਅੱਛਾ ਮੈਂ ਕਹਿੰਦੀ ਮੈਂ ਘਰ ਦਾ ਬਣਾ ਦਾਂਗੀ, ਸਵਾਦ ਤੁਹਾਨੂੰ ਉਹੀ ਦੇ ਦੇਵਾਂਗੀ ਥੋੜੇ ਬਹੁਤ ਜਿਵੇਂ ਬਾਜ਼ਾਰ ਦੇ ਹੀ ਮਸਾਲੇ ਹੁੰਦੇ ਨੇ ਜਿਹੜੇ- ਫਲੇਵਰ ਵਾਲੇ ਜੋ ਔ ਲੋਕ ਪਾਂਦੇ ਨੇ, ਓਹੀ ਅਸੀਂ ਵੀ ਪਾ ਲਈਦੇ ਹੈਗੇ ਨੇ। ਬੱਚਾ ਐ ਥੋੜਾ, ਖਾ ਲੈਂਦਾ ਹੈਗੈ।
ਹਾਂ ਹਾਂ। ਏਹ ਛੋਟੇ ਸੀ ਤੇ ਅਸੀਂ ਵੀਕਾਰ ਹੀ ਬਣਾ ਕੇ ਦਿੰਦੇ ਸੀ, ਹਰ ਚੀਜ਼ ਖਾਂਦੇ ਸੀ ਘਰ ਦੇ-' ਤੇ ਛੋਟੇ ਸੀ ਤੇ ਹੁਣ ਥੋੜੇ ਜਹੇ ਵੱਡੇ ਹੋ ਗਏ ਨੇ, ਤੇ ਹੁਣ ਉਹਨਾ ਨੂੰ ਘਰ ਦੀ ਸਮਝ ਨਹੀਂ ਆਉਂਦੀ, ਸਾਡੇ ਆਪ ਦੀ ਕਹਿੰਦੇ ਨੇ ਅਸੀਂ ਬਾਹਰੋਂ ਖਾਂ ਆਦੇ ਹਾਂ, ਬਾਹਰੋਂ ਹਾਂ ਫਿਰ ਰੋਜ਼ ਤੇ ਨਹੀਂ ਖਾਨ ਦਈ ਦਾ, ਲੇਕਿਨ ਐ ਵੇ ਕੀ ਹੋ ਹੀ ਜਾਂਦਾ ਮਹੀਨੇ ਵਿੱਚ ਦੋ ਤਿੰਨ ਵਾਰ ਉਹਨਾਂ ਦਾ। ਮੋਮੋਸ ਤੇ ਬਹੁਤ ਨੁਕਸਾਨ ਕਰਦੇ ਨੇ।
ਹੈਂ ਤੇ ਹੈ, ਮੋਮੋਸ ਤੇ ਬਿਲਕੁਲ ਮੈਂ ਤੇ ਬਿਲਕੁਲ, ਬੱਚੇ ਕਹਿਣਗੇ ਵੀ ਨਾ ਤੇ ਮੈਂ ਕਹਿਣਗੀ ਮੋਮੋਸ ਚਲੋ, ਤੁਸੀਂ ਕੁਛ ਹੋਰ ਖਾਲੋ ਮੈਂ ਓਹਦੇ ਵਾਸਤੇ ਤੁਆਨੂੰ ਅ ਚੋਲ ਦੇਦਾਂਗੀ ਪਰ ਮੋਮੋ ਨਾ ਖਾਓ। ਨੂੰ ਦੇਣਾ ਹੈਗਾ, ਇੱਕ ਵਾਰੀ ਮੈਂ ਬਨਦੇ ਵੀ ਐਹ ਜਿਵੇਂ ਸੁਣਿਆ ਨਾ ਕਿ ਇਹ ਅੱਛੇ ਤਰੀਕੇ ਨਾਲ ਨਹੀਂ ਬਣਾਉਂਦੇ ਹੈਗੇ ਨੇ ਤੇ, ਮੈਂ ਉਹ ਵੀ ਮੇਰਾ ਮਨ ਨਹੀਂ ਹੁੰਦਾ ਕਿ, ਅ ਕਹਿੰਦੇ ਨਿਰਾ ਗੰਦ ਈ ਹੈਗਾ ਆ ਵੀ ਇੱਕ ਤਰੀਕੇ ਦਾ ਨਾਲ ਫਰੈਸ਼ ਬਣਾਓ, ਘਰੇ ਖਾਣੇ ਹੀ ਆ ਤੇ ਘਰ ਦੇ ਫਰੈਸ਼ ਬਣਾ ਕੇ ਮੋਮੋਸ ਖਾਲੋ, ਪਰ ਉਹ ਕਹਿੰਦੇ ਨੇ
ਹਾਂਜੀ।
ਬੱਚੇ ਕੀ, ਨਹੀਂ ਤੁਹਾਨੂੰ ਉਹ ਸਵਾਦ ਨੀ ਆਉਂਦਾ। ਔਨਾਂ ਦੀ ਚਟਨੀਆਂ ਵੱਖਰੀਆਂ ਹੁੰਦੀਆਂ ਨੇ। ਐ ਚਟਨੀ 'ਚ ਕੀ ਰੰਗ ਹੀ ਪਾਇਆ ਹੁੰਦਾ ਉਹਨਾਂ ਨੇ, ਇਹਨਾ ਨੇ ਰੰਗ ਹੁੰਦਾ ਹੈਗਾ, ਔਰ ਕਿਤਨਾ ਨੁਕਸਾਨ ਕਰਦਾ ਹੈ ਉਹ ਰੰਗ
ਹਾਂ ਉਹ ਤੇ ਹੈ।
ਕਈ ਵਾਰੀ ਜ਼ਿਆਦਾ ਖਾ ਲਵੋ ਤੇ ਪੇਟ ਦੀ ਦਿੱਕਤ ਹੋ ਜਾਂਦੀ ਹੈਗੀ ਹੈ ਇੱਦਾਂ ਦੀ ਚਟਨੀਆਂ ਵਗੈਰਾ ਖਾੳ ਤੇ ਪੇਟ ਦੀ ਦਿੱਕਤ ਹੋ ਜਾਂਦੀ ਹੈ
ਬਿਲਕੁ ਬਿਲਕਲ ੳ ਤਾਂ ਆਏ ਫਿਰ ਬੱਚੇ ਦੋ ਦਿਨ ਬਾਦ ਰੋਲਾ ਪਾੰਦੇ ਨੇ, ਪੇਟ ਦਰਦ ਏ ਮੰਮੀ ਐਂ ਹੋ ਰਿਐ ਔ ਹੋ ਰਿਆ ਏ। ਉਹੀਓ ਤੁਸੀਂ ਘਰ ਦਾ ਸਾਫ਼ ਸੁਥਰਾ ਖਾਓ ਨਿਰਾ, ਓਹ ਤੇ ਉਬਲਿਆ ਮੈਦਾ ਹੁੰਦਾ ਵੇ। ਮੋਮੋਸ ਤੇ ਨੀਰਾਹ ਉਬਲਿਆ ਮੈਦਾ ਹੁੰਦਾ, ਉਹ ਤੇ ਬਹੁਤ ਨੁਕਸਾਨ ਕਰਦਾ ਹੈ।
ਹਾਂਜੀ। ਨੁਕਸਾਨ ਤੇ ਹੈ ਈ ਐ ਪਰ ਬੱਚੇ ਮੰਨਦੇ ਕਿੱਥੇ ਨੇ। ਜਿੰਨਾ ਸਮਝਾ ਸਕੀ ਦਾ ਓਨਾ ਸਮਝਾ ਲਈਦਾ ਐ। ਫੇਰ ਵੀ ਮੈਂ ਤੇ ਐਈ ਕਹਾਂਗੀ ਬੈਤਰ ਏਹੀ ਹੈ ਕਿ ਘਰ ਦਾ ਖਾਣਾ ਹੋਵੇ ਘਰ ਦੀ ਬਣੀ ਚੀਜ਼ ਹੋਵੇ, ਤੇ ਉਹ ਫਾਇਦੇਮੰਦ ਰਹਿੰਦੀ ਹੈਗੀ ਹੈ।
ਹਾਂਜੀ-ਹਾਂਜੀ
ਅੱਛਾ ਅਹ ਦੀਦੀ, ਮੈਂ ਨਾ ਕੋਈ ਆ ਗਿਆ ਹੈਗਾ ਮੈਂ ਤੁਹਾਡੇ ਨਾਲ ਫੇਰ ਗੱਲ ਕਰਾਂਗੀ। ਓਕੇ, ਸਤਿ ਸ੍ਰੀ ਆਕਾਲ।
ਓਕੇ ਜੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ।